ਜੀ ਸ ਸ਼੍ਰੀ ਕਾਲ
ਸ ਸ੍ਰੀ ਕਾਲ ਜੀ ਕੀ ਹਾਲ ਹੈ
ਵਧੀਆ ਵਧੀਆ ਤੁਸੀਂ ਸੁਣਾਓ
ਅਸੀ ਵਧੀਆ ਤੁਸੀ ਕੀ ਕਰਦੇ ਵੇ ਸੀ
ਬਸ ਵਿਹਲੇ ਹੋ ਕੇ ਬੈਠੇ ਸੀ ਕਮ ਕਾਜ ਕਰਕੇ
ਅਛਾ ਜੀ ਚਲੋ ਵਧੀਆ ਹੈ ਐ ਤੇ ਬਹੁਤ ਵਧੀਆ ਅਹ ਬੰਦਾ ਫ੍ਰਰੀ ਹੋ ਕੇ ਬੈਠੇ ਤੇ ਜ਼ਿਆਦਾ ਵਧੀਆ ਲੱਗਦਾ ਨਾ
ਹਾਂਜੀ ਹਾਂਜੀ ਹੋਰ ਤੁਸੀ ਦੱਸੋ ਤੁਸੀ ਕੀ ਕਰਦੇ ਸੀ
ਜੀ ਮੈ ਵੀ ਬਸ ਹੁਣੇ ਬੱਚਿਆਂ ਨੂੰ ਰੋਟੀ- ਰੂਟੀ ਖਵਾ ਕੇ ਤੇ ਵਿਹਲੀ ਹੋਈ ਸੀ ਹੁਣੇ
ਅਛਾ ਹਮ ਹੋਰ ਕੀ ਚਾੜਿਆ ਸੀ ਅਜ
ਜੀ ਅਜ ਅ ਰਾਤ ਦੀ ਦਾਲ ਪਈ ਦੀ ਸੀ ਨਾ ਉਹਦੇ ਨਾਲ ਪਰੌਠੀਆਂ ਬੱਚਿਆਂ ਨੂੰ ਖਵਾਈਆਂ ਨੇ ਤੇ ਨਾਲ ਬੱਚਿਆਂ ਨੂੰ ਪੂੜੀਆਂ ਪਾੜੀਆਂ ਬਣਾ ਕੇ ਦਿੱਤੀਆਂ
ਹਮ, ਅੱਛਾ ਗਰਮੀ ਕਿੱਡੀ ਹੋਈ ਪਈ ਹੈ ਨਾ
ਜੀ ਗ ਹਾਂਜੀ ਗਰਮੀ ਤੇ ਬਹੁਤ ਹੋਈ ਪਈ ਗਰਮੀ ਦਾ ਤਾਂ ਬਸ ਪੁਛੋ ਹੀ ਨਾ ਬਹੁਤ ਜ਼ਿਆਦਾ ਗਰਮੀ ਹੋਦੀ ਹੈ।
ਹਮ ਬੜਾ ਹੀ ਬੁਰਾ ਹਾਲ ਹੋਇਆ ਵ ਮਤਲਬ ਥੋੜੀ ਬਾਰ ਬਾਰਿਸ਼ ਪੈ ਜਾਏ ਨਾ ਫੇਰ ਤੇ ਥੋੜਾ ਠੀਕ ਹੋ ਜਾਏ ਬਾਰਿਸ਼ ਹੀ ਨੀ ਪੈਂਦੀ
ਹਾਂਜੀ ਬਾਰਿਸ਼ ਵੀ ਤਾਂ ਨਹੀਂ ਆ ਰਹੀ ਬਹੁਤ ਜਿਆਦਾ ਗਰਮੀ ਹੋਏਗੀ।
ਹਮ
ਗਰਮੀ ਕਰਕੇ ਫਿਰ ਪਸੀਨਾ ਵੀ ਜ਼ਿਆਦਾ ਆਉਂਦੈ ਦੀ ਫਿਰ ਬਸ ਐਲ ਜੀ ਫ ਪੱਖੇ ਥੱਲੇ ਤੇ ਕੰਮ ਅਜ ਚੱਲਦਾ ਨੀ ਪਿਆ ਏਸੀ ਚਲਾਉਣੇ ਪੈਂਦੇ ਨੇ
ਬਿਲਕੁਲ ਏਸੀ ਬਿਨਾਂ ਤੇ ਰੇਹਾ ਹੀ ਨੀ ਜਾਂਦਾ ਤੁਹਾਨੂੰ ਕੀ ਦੱਸਾਂ ਮੈਂ ਤੇ ਬਿਲਕੁਲ ਹੀ ਨੀ ਪਾਂਦੀ
ਹਾਂਜੀ
ਮੈਨੂੰ ਤਾਂ ਬਹੁਤ ਹੀ ਏਸੀ ਦੀ ਗੰਦੀ ਆਦਤ ਪ
ਹੋਰ ਦੱਸ ਹੋਰ ਦੱਸੋ?
ਤੁਸੀਂ ਏਸੀ ਕਦੋਂ ਚਲਾਉਂਦੇ ਓ?
ਜੀ ਅਸੀਂ ਵੈਸੇ ਤਾਂ ਰਾਤੀ ਚਲਾਦੇ ਹੁੰਦੇ ਹਾਂ ਅਤੇ ਹੁਣ ਅਸੀਂ ਅਸੀਂ ਦੁਪਹਿਰ ਵੀ ਚਲਾ ਲੈਂਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਏ
ਹਾਂ ਉਹੀਓ ਤੇ ਫੇਰ ਫਿਰ ਐਵੈਂ ਲੱਗਦਾ ਨਾ। ਕੀ ਇਹੀ ਦੋ ਤਿੰਨ ਮਹੀਨੇ ਤੇ ਗਰਮੀ ਦੇ ਹੈ ਤੇ ਫੇਰ ਏਸੀ ਦਾ ਕੀ ਫਾਇਦਾ ਜੇ ਚਲਾਣਾ ਹੀ ਨਹੀਂ ਦਾ ਜੇ ਗਰਮੀ ਖਾਂਦੀ ਹੈ ਤਾਂ। ਹਰ ਪੂਰਾ ਪੂਰਾ ਦਿਨਾ। ਰਹਿਣਾ ਤੇ ਫੇਰ ਕੀ ਫਾਇਦਾ ਏਸੀ ਲਵਾ ਲੱਗੇ ਹੋਏ
ਜੀ, ਹਾਂਜੀ ਸਾਡੇ ਇੱਥੇ ਬਿੱਲ ਵੀ ਤਾਂ ਬਹੁਤ ਜ਼ਿਆਦਾ ਆਉਂਦੇ ਆ ਨਾ।
ਹਮ।
ਫੇਰ ਥੋੜ੍ਹਾ ਥੋੜਾ ਅਪਣੇ ਆਪ ਨੂੰ ਵੀ ਥੋੜ੍ਹਾ ਉਹ ਕਰਨਾ ਪੈਂਦਾ, ਕਿ ਬਿੱਲ ਥੋੜਾ ਘਟ ਆਏ। ਵੀ ਚਲੋ, ਘੱਟ ਚਲਾਈਏ ਏਸੀ।
ਉਹ, ਤੇ ਹੈ, ਸਾਡੇ ਤੇ ਤਾਂ ਵੀ ਬਿੱਲ ਬਹੁਤ ਆਉਂਦੇ ਅ। ਪਰ ਫੇਰ ਵੀ ਨੀ ਮੁੜਦੇ, ਸਾਰਾ ਦਿਨ ਏ ਸੀ, ਚੱਲਦਾ ਰਹਿੰਦਾ।
ਹਾਂਜੀ, ਬੱਚੇ ਨੀ ਮੁੜ ਗੇ ਬੇਟਾ, ਉਹ ਲੋ, ਕੋਲੀ ਲੈ ਲਓ। ਹੋਰ, ਸੁਣਾਓ।
ਬਸ ਜੀ, ਵਧੀਆ-ਵਧੀਆ। ਹੋਰ ਭਾਜੀ, ਕਿਥੇ?
ਉਹ ਥੱਲੇ ਰੋਟੀ ਖਾ ਕੇ ਥੱਲੇ ਲੰਮੇ ਪਏ ਦੇ ਨੇ। ਗਰਮੀ ਬਹੁਤ ਏ ਨਾ। ਤੇ ਉਹਨਾਂ ਨੂੰ ਥੱਲੇ ਜ਼ਿਆਦਾ ਮਜ਼ਾ ਆਉਂਦਾ, ਲੰਮੇ ਪੈਣ 'ਚ।
ਥੱਲੇ ਵਾਲਾ ਰੂਮ ਠੰਡਾ ਰਹਿੰਦਾ ਹੋਣਾ ਨਾ।
ਹਾਂਜੀ-ਹਾਂਜੀ ਥੱਲੇ ਉਹ ਉੱਪਰ ਬਣੇ ਜਾ ਨਾ ਉੱਪਰ ਬੜੇ। ਤਪਸ਼ ਹੁੰਦੀ ਹੈ। ਤੇ ਥੱਲੇ ਠੀਕ ਹੁੰਦਾ, ਥੋੜ੍ਹਾ ਠੰਡਾ ਹੁੰਦਾ। ਇਸ ਕਰਕੇ, ਇਸ ਕਰਕੇ। ਥੱਲੇ ਹੀ ਆਰਾਮ ਕਰਨਾ ਜ਼ਿਆਦਾ ਪਸੰਦ ਕਰਦੇ ਨੇ।
ਹਮ। ਸਹੀ ਗੱਲ ਹੈ।
ਹੋਰ ਦੱਸੋ ਬੱਚੇ ਕੀ ਕਰਦੇ ਤੁਹਾਡੇ।
ਬਸ ਓਹ ਬੇਟਾ ਉਹਨੂੰ ਵੀ ਨਵਾਇਆ ਸੀ ਉਹਨੇ। ਗਰਮੀ ਬਹੁਤ ਲੱਗਦੀ ਪਈ ਸੀ, ਤੇ ਮੈਂ ਮੇਰੇ ਕੋਲੋ ਨਹਾ ਲੈ। ਮੈਂ ਹੁਣ ਖ
ਹਾਂਜੀ, ਬੱਚੇ ਮੰਨਦੇ ਕਿੱਥੇ ਐ। ਸਗੋਂ, ਗਰਮੀਆਂ 'ਚ ਅ ਦਿਲ ਕਰਦਾ ਕਿ ਪਾਣੀ 'ਚ ਹੀ ਬੈਠੇ ਰਹੋ, ਪਾਣੀ ਚੋਂ ਨਿਕਲੋ ਈ ਨਾ।
ਬਿਲਕੁਲ-ਬਿਲਕੁਲ, ਉਹੀ ਨਾ, ਪਾਣੀ 'ਚੋ' ਆਪਣਾ ਨੀ ਮਨ ਕਰਦਾ। ਤੇ ਬੱਚਿਆਂ ਨੇ, ਕਿੱਥੋ ਨਿਕਲਣਾ।
ਹਾਂਜੀ, ਬਿਲਕੁਲ। ਗਰਮੀ 'ਚ ਕਿਤੇ ਜਾ ਵੀ ਤੇ ਨੀ ਸਕਦਾ ਬੰਦਾ। ਕਿ ਬਾਹਰ ਨਿਕਲੇ ਤੇ ਇੰਨੀ ਧੁੱਪ। ਹੁੰਦੀ ਐ। ਦਿਲ ਕਰਦਾ ਕਿਤੇ ਜਾਏ ਬੰਦਾ, ਪਰ ਘੁੰਮਣ ਵੀ ਨੀ ਜਾ ਸਕਦਾ।
ਹੁੰ।
ਹਾਂਜੀ।
ਇਹਨੂੰ, ਬੇਟੇ ਨੂੰ ਕਹਿੰਨੀ ਪਈ ਆ, ਵਿੰਡੋ ਬੰਦ ਕਰ ਦੇ।
ਹਾਂਜੀ, ਉਹ ਬਾਰੀਆਂ ਵਗੈਰਾ ਖੁੱਲੀਆਂ ਰਹਿਣ ਨਾ, ਤੇ ਜ਼ਿਆਦਾ ਵ ਵਧੀਆ ਰਹਿੰਦਾ। ਥੋੜ੍ਹੀ ਹਵਾ ਵਗੈਰਾ ਆਸ-ਪਾਸ ਹੁੰਦੀ ਰਹਿੰਦੀ ਏ।
ਹੈਲੋ, ਬਸ ਜੀ ਵਧੀਆ, ਵਧੀਆ-ਵਧੀਆ ਤੁਸੀਂ ਸੁਣਾਓ।
ਬਸ ਵਧੀਆ, ਠੀਕ-ਠਾਕ, ਮੈਂ ਤਾਂ ਨਾ ਟੈਂਨਸ਼ਨ ਪਈ ਹੋਈ ਸੀ, ਹੁੰ। ਟੈਨਸ਼ਨ ਹੋਏ ਦੀ ਸੀ, ਕਿ ਅ ਇੱਕ ਤਾਂ ਅਈਯੋ ਬਿਜਲੀ ਦੇ ਬਿੱਲ ਜਮਾ ਕਰਨੇ ਨੇ। ਉੱਪਰੋਂ ਘਰ ਦਾ ਸਮਾਨ-ਸੌਦਾ ਲੈਣਾ, ਮਹਿੰਗਾਈ ਇੰਨੀ ਜ਼ਿਆਦਾ, ਹੋਈ ਦੀ ਏ।
ਹਾਂਜੀ, ਮਹਿੰਗਾਈ ਤਾਂ ਬਹੁਤ ਜ਼ਿਆਦਾ ਹੋਏ ਦੀ। ਕੱਲ੍ਹ ਮੈਂ ਸਬਜ਼ੀ ਵਾਲੇ ਕੋਲ ਗਈ ਸੀ। ਸਬਜ਼ੀ ਲੈਣ, ਤੇ ਆਲੂ, ਟਮਾਟਰ, ਪਿਆਜ਼ ਦੇ ਪਾਂ ਇੰਨੇ ਵਧਦੇ ਸੀ।
ਹੁੰ, ਹਾਂ ਮੈਂ ਆਪੇ ਸਾ ਗਲੀ 'ਚ ਨਾ ਸਬਜ਼ੀ ਵਾਲਾ ਆਇਆ, ਤੇ ਮੈਂ ਟਮਾਟਰ ਤੇ ਪਏ ਸੀ, ਉਹਦੇ ਕੋਲ। ਰੋਜ਼ ਨਾਲੇ ਸਬਜ਼ੀ, ਤੇ ਮੰਗਵਾਉਦੀ ਨੀ ਕੀ ਝਾੜੂ ਰੋਜ਼ ਲੋਕੀ ਘਿਆ, ਤੇ ਮੈਂ ਉਥੋ, ਪਏ ਤੇ ਮੈਂ ਕਿਹਾ, ਚੱਲ ਅੱਜ ਨਾ ਥੋੜੀ ਵੱਖਰੀ ਸਬਜ਼ੀ ਬਣਾ ਲੈਂਦੀ ਆਂ। ਭੇ, ਭੇ ਇੱਕ ਸੌ ਚਾਲੀ ਰੁਪਏ
ਹਾਂਜੀ ਹਾਂਜੀ ਮਹਿੰਗੀਆਂ ਸਬਜ਼ੀਆਂ ਬਹੁਤ ਮਹਿੰਗੀਆਂ ਨੇ।
ਉਹੀ ਤੇ ਇੰਨਾ ਜ਼ਿਆਦਾ ਦਿਮਾਗ ਖਰਾਬ ਹੋਇਆ ਨਾ। ਸੋਚ ਸੋਚ ਕੇ ਕਿ ਕਿੱਦਾਂ ਫੇਰ ਅੱਗੇ ਦੇਖੋ ਬੱਚਿਆਂ ਦੇ। ਸਕੂਲ ਖੁਲਣੇ ਪੀਾ ਪ। ਬੇ।
ਹਾਂਜੀ ਹਜੀ ਇਹ ਵੀ। ਦਾਲਾਂ ਦੁਲਾਂ ਦਾ ਇਸਭ ਭਾਅ ਵੱਧਦੇ ਨੇ ਦਾਲਾਂ ਦੀ ਫ ਰੂਹ ਅਫ਼ਜ਼ਾ ਦੀ ਬਹੁਤ। ਤਲ ਪਹਿਲਾਂ ਇੱਕ ਸੌ ਪੰਜ ਰੁਪਏ ਦੀ ਆਉਂਦੀ ਸੀ ਫਿਰ ਇੱਕ ਸੌ ਵੀਹ ਦੀ ਹੋਈ। ਫੇਿਰ ਹੁਣ ਸਿੱਧਾ ਡੇਢ ਸੌ ਦੀ ਕਰ ਦਿੱਤੀ ਇਹਨਾਂ ਨੇ।
ਉਹੀਆਂ ਤੇ ਬਿਲਕੁਲ। ਸਰਕਾਰ ਨੂੰ ਤੇ ਕੋਈ ਹੈ ਹੀ ਨੀ ਨਾ ਸਾਡੇ ਆਮ ਲੋਕਾਂ ਦਾ ਕਿ ਬਈ ਸੋਚੇ ਕੁਛ। ਅ ਘੱਟ ਤੇ ਕੀ ਕਰਨੇ ਆ ਉਹੀ ਜਿਹੜੇ ਰੇਟ। ਚੱਲਦੇ ਸੀ, ਕਮ ਸੇ ਕਮ ਔਹੀ ਚੱਲਦੇ ਰੈਣ। ਪਰ ਨਈ, ਵਧੀ ਜਾਂਦੇ ਆ ਚੀਜ਼ਾਂ ਦੇ ਰੇਟ।
ਹਾਂਜੀ, ਐ, ਤੇ ਹੈ, ਏਦਾਂ ਆਮ ਆਦਮੀ ਮਾਰਿਆ ਜਾਂਦਾ ਵੇ। ਅਮੀਰ ਵੀ ਥੋੜ੍ਹਾ ਕਰ ਲੈਂਦਾ ਵੇ। ਗਰੀਬ ਅਤੇ ਆਮ ਆਦਮੀ ਮਾਰਿਆ ਜਾਂਦਾ।
ਬਿਲਕੁਲ-ਬਿਲਕੁਲ, ਨਾ ਜੇੜੇ ਲੋਕ ਜਿਨਾਂ ਕੋਲ ਪੈਸਾ ਏ, ਔਨਾਂ ਨੂੰ ਤੇ ਕੋਈ ਫਿਕਰ ਨੀ।
ਔਹੀ ਏ ਨਾ, ਮਹਿੰਗਾਈ ਏਨੀ ਏ, ਕਿ ਬਸ ਬੰਦੇ ਦੀ ਕਮਰ।
ਹਾਂਜੀ ਐ, ਤੇ ਹੈ, ਕਮਰ ਈ ਟੁੱਟੀ ਪਈ ਏ ਮਹਿੰਗਾਈ
ਔਹੀ ਗੱਲ ਹੈ ਨਾ, ਕਈਆਂ ਦੀ ਤੇ ਕਮਰ ਛਡੋ, ਲੱਤਾ-ਬਾਵਾਂ ਵੀ
ਹਾਂਜੀ, ਐ ਤੇ ਹੈ। ਬਿਲਕੁਲ, ਸਹੀ ਕਹਿ ਰਹੇ ਹੋ ਤੁਸੀਂ।
ਹੋਰ ਸੁਣਾਓ। ਉਪਰੋਂ ਤੁਸੀਂ ਸਿਲੰਡਰ ਦੇ ਰੇਟ ਵੇਖਿ ਉਹ ਵੀ ਕਿੱਨੇ ਵੱਧ ਜਾਂਦੇ ਆ।
ਪਹਿਲਾਂ ਜਦੋਂ ਮਨਮੋਹਨ ਸਿੰਘ ਸੀ ਉਦੋਂ ਚਾਰ ਸੌ ਸਾਢੇ ਤਿੰਨ ਸੌ ਦਾ ਸਿਲੰਡਰ ਆਉਂਦਾ ਸੀ। ਤੇਖੂਣ। ਹੁਣ ਸਿਲੰਡਰ ਸਿੱਧਾ ਗਿਆ ਗਿਆਰਾਂ ਸੌ ਹਜ਼ਾਰ। ਇਹਨੇ ਦਾ ਕਰ ਦਿੱਤਾ।
ਬਿਲਕੁਲ।
ਹ ਮੋਦੀ ਜਦੋਂ ਦਾ ਆਇਆ। ਜਦੋਂ ਦੇ ਮੋਦੀ ਪੀ ਐਮ ਬਣੇ ਆ ਨਾ ਉਦੋਂ ਦੀ ਥੋੜ੍ਹੀ ਜਿਆਦਾ ਮਹਿੰਗਾਈ ਹੋ ਗਈ ਹੈ।
ਹਮ ਬਿਲਕੁਲ ਬਹਿ ਕੇ ਖਾ ਲੈ। ਹੋਰ ਸੁਣਾ।
ਬਸ ਕੀ ਵਧੀਆ ਤੁਸੀਂ ਸੁਣਾਓ।
ਬੇਟਾ ਬਹੁਤ ਪਰੇਸ਼ਾਨ ਕਰਦਾ ਨਾ ਗੱਲ ਕਰਦਾ। ਤੇ ਉਹ ਨਾ ਬਹੁਤ ਇਹਨੂੰ ਮੈਂ ਸਮਝਾਉਂਦੀ ਰਹਿੰਦੀ ਹਾਂ ਬੜਾ ਪਰੇਸ਼ਾਨ ਕਰਦਾ।
ਹਾਂਜੀ ਛੋਟੇ ਬੱਚੇ ਤੇ ਛੋਟੇ ਬੱਚਿਆਂ ਨੇ ਪਰੇਸ਼ਾਨ ਹੀ ਕਰਨਾ। ਹੋਰ ਉਹਨਾਂ ਨੂੰ ਆਉਂਦਾ ਕੀ।
ਗੱਲ ਹੀ ਨਹੀਂੀ ਕਰਨ ਦਿੰਦੇ ਹੈਗੇ ਵਿੱਚ ਫੇਿਰ ਇਹਨਾਂ ਨੂੰ ਬੋਲਦੇ ਰਹੋ ਤੇ। ਅਗਲਾ ਬੰਦਾ ਸੋਚਦਾ। ਕਿ ਕੀ ਕਹਿੰਦੇ ਪਏ ਉਹ ਸਾਨੂੰ ਮੈਂ ਕਿਹਾ ਨਹੀਂ ਨਹੀਂ ਮੈਂ ਆਪਣੇ ਬੇਟੇ ਨੂੰ ਚੀਕਦੀ ਹੋਈ ਆ।
ਹਾਂਜੀ ਹਾਂਜੀ ਇਹ ਤਾਂ ਸਹੀ ਗੱਲ ਹੈ ਛੋਟੇ ਬੱਚੇ ਪਰੇਸ਼ਾਨ ਹੀ ਕਰਦੇ ਹੁੰਦੇ ਕੋਈ ਗੱਲ। ਬੱਚਿਆਂ ਦਾ ਕੰਮ ਨੀ ਆਈ ਹੋ ਪਰੇਸ਼ਾਨ ਕਰਨਾ।
ਪਤਾ ਕੀ ਹੈ ਸਫ਼ਾਈ ਕਰਕੇ ਹਟੀਆਂ ਹੁਣੇ ਹਨਾ ਸਾਈ। ਮਿੰਟ ਨੀ ਸ।
ਹਾਂਜੀ ਇਹ ਤੇ ਹੈ ਬੱਚੇ ਸਫ਼ਾਈ ਕਿੱਥੇ ਰਹਿਣ ਦਿੰਦੇ ਨੇ।
ਬਿਸਕਿਟ ਖਾਂਦਾ ਹੈ। ਸਾਰਾ ਬਿਸਕਿਟ ਦਾ ਚਝੂਰਾ ਪੂਰਾ ਬ੍ਰੈਡ ਤੇ ਲੈ ਕੇ ਆਉਣ ਲੱਗਾ ਸੀ ਮੈਂ ਕਿਹਾ ਹੁਣੇ ਪੱਧਰ ਝਾੜ ਕੇ। ਕੇ ਵਿਛਾਈਏ ਤੇ ਮੈਂ ਕਿਹਾ ਥੱਲੇ ਬਹਿ ਕੇ ਖਾ ਸੁਣਦਾ ਹੀ ਨੀ ਹੈ ਫੇਰ ਮੇਰੇ ਕੋਲ ਥੱਪੜ ਖਾਧਾ।
ਗੇਮ ਖੇਡਦੇ ਹਨ। ਹਾਂਜੀ ਆ ਓਹ ਤੇ ਹੈ ਇਧਰੋਂ ਅਸੀਂ ਸਫ਼ਾਈ ਕਰਕੇ ਹਟਦੇ ਹਾਂ ਨਾਲ ਹੀ ਬੱਚੇ ਫੇਰ ਗੰਦ ਪਾ ਦਿੰਦੇ ਨੇ।
ਉਹੀ ਤੇ ਫੇਰ ਮੰਨਦਾ ਨੀ ਨਾ ਫੇਰ ਮੇਰੇ ਕੁ ਮਾਰ ਖਾਂਦਾ ਫੇਰ ਮੈਂ ਇਹਨੂੰ। ਕਿੰਨਾ ਪਿਆਰ ਨਾਲ ਸਮਝਾਉਂਦੀ ਹਾਂ।
ਜੀ ਨਾ ਮਾਰਿਆ ਕਰੋ ਇੰਨੇ ਛੋਟੇ ਬੱਚੇ ਨੂੰ ਮਾਰਨਾ ਤੇ ਸਹੀ ਨੀ ਨਾ ਹੁੰਦਾ
ਉਹ ਤੇ ਤੁਹਾਡੀ ਗੱਲ ਠੀਕ ਹੈ ਮਾਰਨਾ ਤੇ ਨੀ ਮੈਂ ਮੈਂ ਆਪ ਨੀ ਮਾਰਨਾ ਚਾਹੁੰਦੀ ਪਰ ਇਹ ਨਾ ਸੁਣਦਾ ਨੀ ਮੰਨਦੇ ਨੀ ਨਾ ਫਿਰ ਮੈਂ ਇਹਨੂੰ ਕਿੰਨੀ ਦੇਰ ਦਾ ਕਹੀ ਜਾਂਦੀ ਆ ਭੁੰਜੈ ਬਹਿ ਕੇ ਖਾਲਾ ਤੇ ਆਈ ਨੀ ਬੈਠ ਕੇ ਚੜ੍ਹਦਾ ਸੀ ਹੁਣੇ ਚੱਦਰ ਵਿਛਾਈ ਏ।
ਹਾਂਜੀ ਫੇਰ ਕਿਹੜੀਆਂ ਕੁੜੀਆਂ ਆਉਣ ਦਾ ਡਰ ਰਹਿੰਦਾ ਨਾ।
ਉਹੀ ਤੇ ਇਹ ਵੀ ਤੇ ਮੈਂ ਇਹਨਾਂ ਪਿੱਛੇ ਸੋਚਦੀ ਹਾਂ ਨਾ ਵੀ ਕੀੜੀਆਂ ਆਉਣਗੀਆਂ ਕੋਈ ਕੀੜੀ ਲੜ ਜਾਗੀ।
ਹਾਂਜੀ ਫੇਰ ਬੱਚਿਆਂ ਨੂੰ ਵੀ ਲੜਨੀ ਆ ਕੀੜੀਆਂ ਵੀ ਤੇ।
ਹਾਂ। ਉਹ ਵੀ ਫਿਰ ਉਹ ਕੱਕੀ ਕੀੜੀ ਤੇ ਏਡੀ ਤੇਜ਼ ਲੜਦੀ ਹੈ ਨਾ ਉਹਦਾ ਤੇ ਕਿੰਨਾ ਉਹ ਰੈਸ਼ਿਸ। ਪੈ ਜਾਂਦੇ ਨੇ ਧੱਪੜ।
ਹਾਂਜੀ ਹਾਂਜੀ ਬੱਚਿਆਂ ਦੀ ਵਸੇ ਵੀ ਸਕਿੰਨ ਬੜੀ ਸੋਫਟ ਹੁੰਦੀ ਆ। ਤੇਹੀ ਹੈ। ਬੱਚੇ ਪੋਲੇ ਪੋਲੇ ਜ ਹੁੰਦੇ ਆ ਨਰਮ ਮੁਲਾਇਮ ਹੁੰਦੇ ਆ ਤੇ ਉਹਦੇ ਕਰਕੇ ਫਿਰ ਥੋੜ੍ਹਾ ਬ। ਬੱਚਿਆਂ ਦੀ ਵੀ ਕੇਅਰ ਕਰਨੀ ਚਾਹੀਦੀ ਹੈ ਜ਼ਿਆਦਾ।
ਹਾਂ ਬੁ ਪਰ ਉਹੀ ਹੈ ਨਾ ਸੁਣ। ਕਦੀ ਕਦੀ ਤੇ ਮੰਨ ਲੈਂਦਾ ਗੱਲ ਪਰ ਕਦੀ ਇਹ ਬਹੁਤ ਪਰੇਸ਼ਾਨ ਕਰਦਾ ਮੇਰਾ ਬੇਟਾ ਤੇ।
ਹਾਂਜੀ ਕੋਈ ਨੀ ਹੋਰ ਦੱਸੋ।
ਹੋਰ। ਹਾਂਜੀ ਹਾਂਜੀ ਘਰ ਸਭ ਵਧੀਆ ਨੇ ਠੀਕ ਠਾਕ ਤੁਸੀਂ ਸੁਣਾਓ ਤੁਹਾਡੇ ਘਰ ਉਹ ਵੀ ਵਧੀਆ ਨੇ ਇਕਦਮ ਠੀਕ ਠਾਕ
ਚਲੋ ਵਧੀਆ।
ਹਮ। ਪਿੱਛੇ ਮੇਰੇ ਹਸਬੈਂਡ ਗਏ ਹੋਏ ਸੀ ਉੱਥੇ ਨਾ ਅਹ ਅਨੰਦਪੁਰ ਸਾਹਿਬ ਗਏ ਦੇ ਸੀ।
ਹਾਂਜੀ ਹਾਂਜੀ ਮੇਰਾ ਬੇਟਾ ਵੀ ਗਿਆ ਸੀ।
ਅੱਛਾ।
ਤੇ ਉਹ ਵੀ ਮੱਥਾ ਟੇਕ ਕੇ ਆਇਆ ਸੀ।
ਹਾਂ ਉੱਥੇ ਤੇ ਉਹਨਾਂ ਦਾ ਦਿਲ ਕਰਦਾ ਹਮ
ਉਹੀ ਅ ਜਦੋਂ ਹੋਲਾ ਮਹੱਲਾ ਹੁੰਦਾ ਨਾ ਉਦੋਂ ਜਾਂਦੇ ਨੇ।
ਹਾਂਜੀ ਹਾਂ ਇਹ ਵੀ ਗਏ ਸੀ ਹੋਲੇ ਮਹੱਲੇ ਤੇ।
ਚਲੋ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਫੇਰ ਕਰਦੀ ਹਾਂ।
ਹਾਂਜੀ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।